ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਏ?
ਵਧੀਆ ਵਧੀਆ ਵਧੀਆ, ਤੁਸੀ ਸੁਣਾਓ?
ਮੈਂ ਵੀ ਵਧੀਆ, ਕੀ ਕਰ ਰਹੇ ਸੀ?
ਬਸ ਹੁਣੇ, ਰੋਟੀ ਪਾਣੀ ਖਾਧੀ ਆ ਬਸ।
ਅੱਛਾ, ਸੁੱਤੇ ਨੀ ਹਾਲੇ।
ਨਹੀਂ, ਤੁਸੀਂ ਖਾ ਲਈ ਰੋਟੀ? ਅੱਛਾ।
ਹਮ, ਤੇ ਅਸੀਂ ਸੈਰ ਵੀ ਕਰ ਆਏ, ਸੈਰ ਜਾਂਦੇ ਹਾਂ ਨਾ ਅਸੀਂ ਰੋਜ਼।
ਅੱਛਾ ਅੱਛਾ, ਅਸੀਂ ਬਸ ਚੱਲੇ ਸੀ ਹੁਣੇ।
ਅੱਛਾ, ਗਏ ਨੀਂ?
ਨਹੀਂ ਇਹ ਤੇ ਚੱਲ ਲਿਆ ਜੇ, ਟਾਈਮ ਨੀ ਨਾ ਆਇਆ ਹਾਂ।
ਅੱਛਾ।
ਹਾਂਜੀ।
ਮੌਸਮ ਕਿਹੋ ਜਿਆ ਉਥੇ?
ਮੌਸਮ, ਅੱਜ ਗਰਮੀ ਬੜੀ ਹੈ।
ਅੱਛਾ ਬੜੀ ਗਰਮੀ ਹੈ, ਇੱਥੇ ਤਾਂ ਮੌਸਮ ਠੰਡਾ ਹੋਇਆ ਪਿਆ।
ਨਹੀਂ, ਇੱਥੇ ਬੜੀ ਗਰਮੀ ਹੈ।
ਅੱਛਾ।
ਹਮ।
ਹੋਇਆ ਸੀ ਸਵੇਰੇ ਬੜੀ ਗਰਮੀ ਹੋਈ ਸੀ, ਹੁਣ ਠੰਡਾ ਹੋਇਆ ਦਾ ਸਾਡਾ।
ਨਹੀਂ ਸਾਡੇ ਤਾਂ ਚੌਵੀ ਘੰਟੇ ਗਰਮੀ ਰਹਿੰਦੀ ਆ।
ਅੱਛਾ, ਵੈਸੇ। ਚੌਵੀ ਘੰਟੇ ਹੁੰਦੇ ਤੇ ਨੀ ਹੈ ਗਰਮੀਆਂ ਦੇ ਸੀਜਨ ਵਿਚ। ਜ਼ਿਆਦਾ ਹੁੰਦੇ ਨੇ। ਚੌਵੀ ਘੰਟੇ ਦਿਨ ਦੇ ਚੌਵੀ ਘੰ ਉਹਦੇ ਦਿਨ ਦੇ ਚੌਵੀ ਘੰਟੇ ਹੁੰਦੇ ਆ ਨਾ ਮੈਂ ਪੂਰੇ ਮਹੀਨਿਆਂ ਦੇ ਪੁਛ
ਤੇ ਹਾਂਜੀ ਤੁਸੀਂ ਬਦਤਮੀਜੀ ਕਿਓ ਕਰ ਹੋ, ਮੈਂ ਦਿਨ ਦੇ ਹੀ ਕਹਿ ਰਹੇ ਚੌਵੀ ਘੰਟੇ।
ਆਈ ਐਮ ਨੋਟ ਬਦਤਮੀਜ਼ੀ।
ਬੱਚੇ ਠੀਕ ਨੇ?
ਹਾਂਜੀ ਹਾਂਜੀ ਹਾਂ ਸਭ
ਸੌਂ ਗਏ ਜਾਂ ਉੱਠੇ ਹੋਏ ਨੇ?
ਨਹੀਂ ਅਜੇ ਉੱਠਦੇ ਨੇ।
ਅੱਛਾ ਸੁੱਤੇ ਨਹੀਂ ਹਾਲੇ ਤੱਕ?
ਨਾ, ਹਾਲੇ ਨੀਂ ਸੁੱਤੇ।
ਅੱਛਾ।
ਹਾਂ।
ਅੱਛਾ, ਤੇ ਗਏ ਨੀਂ ਕਿਧਰੇ ਘੁੰਮਣ?
ਅਸੀਂ ਘੁੰਮਣ ਹੀ ਆਏ ਆਂ।
ਅੱਛਾ।
ਹਾਂਜੀ।
ਅਸੀਂ ਵੀ ਘੁੰਮਣ ਹੀ ਆਏ ਦੇ ਹਾਂ ਹੁਣ ਕੱਲ੍ਹ ਪਰਸੋ ਸੀ।
ਅੱਛਾ- ਅੱਛਾ ਅਸੀ ਤਾ ਇਥੇ ਜੀ ਰਬਾਨਥੋ੍ਹਾ।
ਅੱਛਾ, ਕੀ ਕੰਮ ਕਰਦੇ ਹੋ?
ਅਸੀਂ, ਸਾਡਾ ਬਿਜਨਸ ਹੈ।
ਅੱਛਾ।
ਤੁਸੀਂ?
ਅੱਛਾ -ਅੱਛਾ।
ਤੇ ਤੁਸੀਂ ਕਿ ਕੰਮ ਕਰਦੇ ਹੋ?
ਅ ਅਸੀਂ ਹੋਮ ਬਾਏ, ਹੋਮ ਕੀ ਕਹਿੰਦੇ ਉਹਨੂੰ? ਘਰ ਹੀ ਕਰਦਿਆ ਕੰਮ।
ਕਾਰਾਗਾ ਅੱਛਾ -ਅੱਛਾ ਠੀਕ ਹੈ।
ਹਮ, ਆਣਾ ਕਦੀ ਲੈ ਜਾਣਾ ਸਾਡੇ ਕੋਲੋਂ ਵੀ।
ਠੀਕ ਹੈ, ਠੀਕ ਹੈ।
ਆਣਦੇ ਤੇ ਐ ਨੀ ਤੁਸੀਂ। ਸਾਲ ਚ ਇੱਕ ਵਾਰੀ ਆਏ ਤੇ ਆਏ
ਬਸ ਜੀ ਟਾਈਮ ਈ ਨਈ ਮਿਲਦਾ।
ਅੱਛਾ, ਏਡੇ ਵੀ ਸੀ।
ਹੋਰ ਬਿਜਨਸ ਤੁਹਾਨੂੰ ਪਤਾ ਹੁੰਦਾ ਤੇ ਵੈਸੇ ਘਾਰ ਬੈ ਕੇ ਈਏ। ਪਰ ਚੌਵੀ ਘੰਟੇ ਕੰਪਿਊਟਰ ਦੇਖਨਾ, ਮੋਬਾਈਲ ਦੇਖਨਾ ਹੋਟਲ
ਜਰੂਰੀ ਨੀ ਐ ਮੋਬਾਇਲ ਦੇਖਨਾ, ਮੋਬਾਇਲ
ਨਈ ਸਾਡੇ ਮੋਬਾਇਲ 'ਚ ਹੀ ਆਂਦੇ ਨੇ ਔਨਲਾਈਨ ਬਿਜਨਸ ਸਾਡਾ।
ਅੱਛਾ।
ਹਾਂ-ਹਾਂ।
ਹੈਲੋ।
ਅੱਛਾ-ਅੱਛਾ।
ਹੈਲੋੋ।
ਹਾਂਜੀ ਹੈਲੋ ਅਵਾਜ਼ ਨੀ ਆਰੀ।
ਕੱਟ ਕੇ ਆਰੀ ਆਵਾਜ਼ ਤੁਆਡੀ।
ਪਤਾ ਨੀ ਮੈਨੂੰ।
ਹੁਨ ਆਈ ਸਈ ਆਵਾਜ਼। ਹਾਂਜੀ ਹੁਨ ਬੋਲੋ ਹੁਨ ਸਈ ਆਵਾਜ਼।
ਕੀ ਬੋਲਾ?
ਬੋਲੋ ਤੁਸੀਂ ਫੋਨ ਕੀਤਾ, ਕਾਦੇ ਅਸੇ ਕੀਤਾ, ਬੋਲੋ?
ਮੈਂ ਤਾਂ ਟਾਈਮ ਪਾਸ ਕਰਨ ਅਸੇ ਕੀਤਾ।
ਕਰੋ ਫੇਰ ਟਾਈਮ ਪਾਸ।
ਅੱਛਾ, ਤੁਸੀਂ ਕੀ ਕਰ ਰੇ ਔ?
ਅੱਸੀਂ ਬਸ ਸੈਰ ਕਰਨ ਚੱਲੇ ਸੀ ਥੋੜ੍ਹੀ ਦੇਰ 'ਚ।
ਅੱਛਾ ਹਲੇੇ ਤੱਕ ਤੁਆਡੀ ਥੋੜ੍ਹੀ ਦੇਰ ਈ ਨੀ ਹੋਈ।
ਨਾ ਹੁਨ ਤੁਸੀਂ ਫੋਨ ਕਰ ਲਿਆ ਹੁਨ। ਬਿਜ਼ੀ ਹੋ ਗਯਾਂ ਤਾਂ ਕਰਕੇ। ਹਾਂ, ਫੋਨ ਕੱਟੋਗੇ ਤਾਂਈ ਜਾਵਾਂਗੇ।
ਅੱਛਾ।
ਹਾਂ।
ਤ ਹੈਲੋ।
ਹੈਲੋ ਹਾਂਜੀ।
ਵਿੱਚ-ਵਿੱਚ ਆਵਾਜ ਬੰਦ ਹੋ ਰੀ ਏ।
ਹਾਂਜੀ-ਹਾਂਜੀ, ਪਤਾ ਨੀ ਕੋਈ ਸਿਗਨਲ ਦਾ ਚੱਕਰ ਹੋਨਾ ਕੋਈ।
ਹਾਂ, ਕੇ ਫੇਰ ਹੁਨ ਕੀ ਕਰ ਰੇ ਸੀ ਤੂਸੀ?
ਹੁਨ ਬਸ ਦਸ ਤੇ ਰੇਆਂ ਹੁਨੇਸ ਥੋੜੀ ਦੇਰ ਸੈਰ ਕਰਨ ਜਾਣਾ। ਹੁਨ ਖੜੇ ਦੇ ਸੀ, ਹੁਨ ਘਾਰ 'ਚ ਸੈਰ ਕਰ ਰੇਆਂ। ਬਾਰ ਜਾ ਕੇ ਸੈਰ ਕਰਨੀ ਥੋੜੀ ਦੇਰ।
ਅੱਛਾ।
ਹਮ।
ਅਸੀ ਤੇ ਪੈਦਲ ਗੁਰਦੁਆਰੇ ਚਕ ਜਾਂਨੇ ਆਂ ਤੇ ਆਨੇ ਆਂ।
ਅੱਛਾ-ਅੱਛਾ, ਵਦੀਆ ਗੱਲ ਏ।
ਸੇਤ ਵੀ ਸਹੀ ਰੈਂਦੀ ਐ।
ਵਦੀਆ, ਸਈ ਗੱਲ ਏ।
ਹੂੰ।
ਹੂੰ, ਪਿੱਛੇ ਬੱਚੇਆਂ ਦੀ ਵਾਜ ਆਰੀ ਏ ਸੁੱਤੇ ਨੀ ਹੱਲੇ? ਤੂਆਡੇ ਬੱਚੇ, ਅੱਛਾ।
ਕੀ ਕਰ ਰੇ? ਬੋਲ ਤੇ ਰੀ ਆਂ, ਨਿੰਦਰ ਆਈਦੀ ਏ ਬਾੱਸ।
ਸੋਵੋ ਫੇਰ, ਫੋਨ ਕਿਓ ਕੀਤਾ?
ਸਾਰੇ ਉੱਠੇ ਦੇਨੇ ਨਾ, ਸਾਰੇ ਉੱਠੇ ਦੇ ਨੇ। ਤਾਂ ਫੇਰ ਏਕ ਜਣਾ ਹਾਂ, ਨੀਂਦਰ ਨੀ ਆਂਦੀ ਕੱਲੇ, ਸੁੱਤਾ ਨੀ ਜਾਂਦਾ।
ਅੱਛਾ, ਡਾਰ ਲੱਗਦੈ?
ਨਹੀਂ।
ਫੇਰ
ਨਹੀਂ ਡਰ ਨੀ ਲੱਗਦਾ, ਓਜਂ ਈ ਬਾੱਸ ਆਦਤ ਪਈਦੀ ਏ ਨਾ ਕੱਠੇ ਠੇ ਸੋਨ ਦੀ, ਤੇ ਕੀ ਕਰੀਏ।
ਅਛਾੱ ਛਾੱ।
ਤੂਸੀ ਕਿਂਓ ਨੀ ਸੁੱਤੇ, ਤੂਸੀ? ਕੱਲੇ ਸੋ ਜਾਂਦੇ ਓ, ਨਹੀਂ ਤੂਸੀ ਕੱਲੇ ਅੱਛਾ। ਮਤਲਬ ਡਾੱਰ ਨੀ ਲੱਗਦਾ?
ਨਾ, ਨਾ।
ਅੱਛਾ। ਪਤਾ ਚੱਲੂ, ਰਾਤੀ ਆ ਕੇ ਸੁੱਤਾ ਹੋਏ ਤੁਆਡੇ ਨਾਲ।
ਨਈ ਭੂਤ ਨੀ ਆ ਕੇ ਸੋਂਦਾ ਮੇਰੇ ਕੋਲ, ਮੈਂ ਭੂਤ ਕੋਲ ਚਲ ਜਾਂਦਾ ਸੋਨ।
ਅੱਛਾ।
ਭੂਤ ਡਰਦੇਨ ਨੇ ਸਗੋਂ, ਹਾਂ।
ਭੂਤ ਡਰਦੇ ਨੇ ਤੂਆਡੇ ਕੋਲੋਂ?
ਹਾਂ।
ਹੈਂ?
ਹਾਂ, ਹਾਂ ਡਰਦੇ ਨੇ, ਡਰਦੇ ਨੇ।
ਅੱਛਾ, ਐਡੀ ਡੀ ਭੈੜੀ ਸ਼ਕਲ ਏ।
ਭੈੜੀ ਸ਼ਕਲ ਨੀ ਹੈ, ਥੋੜਾ ਜਿੰਮ ਜੁਮ ਜਾਂਦਾ ਨਾ ਮਸਲ ਮੁਸਲ ਦੇਖ ਲਏ, ਡਰ ਲੈਂਦੇ ਨੇ।
ਅੱਛਾ।
ਹਾਂ।
ਕਿੰਨੇ ਵਜੇ ਜਾਂਦੇ ਓ?
ਕੀ?
ਕਿੰਨੇ ਵਜੇ ਜਾਂਦੇ ਹੋ ਜਿੰਮ?
ਅਸੀਂ ਜਾਂਦੇ ਹਾਂ, ਸਵੇਰੇ
ਤੜਕੇ, ਚਾਰ ਵਜੇ, ਹਾਂ। ਹੀ-
ਹਮ।
ਹਾਂ।
ਡੈੱਡ ਲਿਫਟ ਕਿੰਨੀ ਵਾਰੀ ਮਾਰੀ ਏ।
ਹਂ, ਕਿਉਂ ਜਰੂਰੀ ਐ ਦੱਸਣਾ।
ਅੱਛਾ!
ਹਾਂ, ਹਾਂ ਪਰਸਨਲ ਚੀਜ਼ਾਂ, ਪਰਸਨਲ ਚੀਜ਼ਾਂ ਨ੍ਹੀ ਦੱਸਦੇ।
ਸਹੀ ਗੱਲ ਐ ਔਰ ਕੋਈ ਏਡੇ ਪੈੜੇ ਹੁੰਦੇ ਆ।
ਸਹੀ ਗੱਲ ਐ ਕੋਈ ਤੁਆਡੇ ਵਰਗਾ ਨਿਕਲ ਜੇ ਫੇਰ। ਹੋਰ ਤੁਆਡੇ ਵਰਗਾ ਨਿਕਲ ਜੇ ਕੋਈ ਫਿਰ।
ਹੈਂ?
ਹੈਗਾ ਕੋਈ ਤੁਹਾਡੇ ਅਰ ਵਰਗਾ ਨਿਕਲ ਜੇ ਫੇਰ ਤਾਂ ਨ੍ਹੀਂ ਕੋ ਦੱਸਦੇ
ਸਗੋਂ ਨਿਕਲੇ ਵਧੀਆ ਮੈਂ ਤੇ ਏਡੀ ਸਿਆਣੀ ਆ ਮੇਰੇ ਅਕੱਣ ਬਨਨ ਸਾਰੇ।
ਨਈਂ ਉਹ ਫੇਰ ਕੀ ਕੈਂਦੇ ਨੇ ਰੌਲਾ ਪਾ ਦਿੰਦੇ ਨਾ, ਗੱਲ ਕਰੀਏ ਕੋਈ ਚੀਜ਼ ਦੀ। ਰੋਲਾ ਪਾ ਦੇਂਦੇ ਤਾਂ ਕਰਕੇ।
ਮਤਲਬ ਕੀ ਐ ਤੁਆਡਾ ਕੈਣ ਦਾ।
ਮੇਰਾ ਮਤਲਬ ਸਮਝਦਾਰ ਹੋਵੋਗੇ ਤੇ ਸਮਝ ਜੋਗੇ। ਸਿੱਧਾ ਮੈਂ ਬੋਲ ਨੀ ਸਕਦਾ, ਟਰ ਬਸ ਫਿਰ ਸਮਝਗੇ ਓ ਤੇ ਫਿਰ ਪੁਛਦੇ ਕਿਉਂ ਪੇ ਓ।
ਬਸ ਆਦਤ ਪੁੱਛਣ ਦੀ। ਅੱਛਾ, ਤੁਆਨੂੰ ਆਂਦਾ ਬਰ ਕੁੱਕਰ ਬਣਾਣਾ ਆਂਦਾ ਤੁਆਨੂੰ।
ਨਈਂ, ਨਈਂ ਆਂਦਾ।
ਅਸੀਂ ਤੇ ਬਣਾ ਲੈਂਦੇ ਆ, ਮੇਰੇ ਬੱਚੇ ਵੀ ਬਣਾ ਲੈਂਦੇ ਆ ਬਰ ਬਰਗਰ।
ਨਈਂ ਨਈਂ, ਮੈਂ ਮੈਂ ਖਾਲੀ ਆਪਣੀ ਜਿਮ ਦੀ ਬਣਾਣਾ ਕੁਛ ਖਾਣ ਆਸਤੇ।
ਅੱਛਾ ਮੇਰੇ ਬੱਚੇ ਤੇ ਸਾਰਾ ਕੁਛ ਬਣਾ ਲ ਦਾ ਬਰਗਰ, ਰੋਟੀ, ਸਬਜ਼ੀ।
ਨਈਂ ਮੈਂ ਜਿਮ ਦਾ ਬਣਾ ਲੈਂਣਾ, ਬਣਾਣਾ ਸ਼ੇਕ। ਪ੍ਰੋਟੀਨ ਸ਼ੇਕ, ਸਪਰਾਊਟਸ, ਛੋਲੇ। ਸਪਰਾਉਟਸ ਛੋਲੇ, ਸਪਰਾਉਟਸ ਬਣਾ ਲੈਂਦੇ ਤੁਸੀਂ?
ਹੈਂ?
ਸਪਰਾਊਟਸ ਬਣਾ ਲੈਂਦੇ ਓ ਤੁਸੀਂ, ਸਪਰਾਊਟਸ।
ਹੋਰ ਹੋਰ।
ਉਦੋਂ ਤੇ ਕਹਿ ਰਹੇ ਸੀ ਨਈਂ ਆਂਦੇ ਮੈਨੂੰ ਬਣਾਣੇ।
ਮੈਂ ਨਈਂ, ਮੇਨੂੰ ਤੇ ਛੋਟੇ ਹੁੰਦੇ ਤੋਂ ਆਂਦੇ ਨੇ। ਜਦੋਂ ਮੈਂ ਦਸ ਪੰਜ, ਪੰਜ-ਦਸ ਸਾਲ ਦੀ ਆਂ। ਕੀ ਪੈਣੇ ਆ ਛੋਲੇ ਚਿੱਟੇ, ਹਾਂ।
ਪੰਜ ਸਾਲ ਦੇ ਓ ਤੁਸੀਂ।
ਜਦੋਂ ਮੈਂ ਪੰਜ-ਦਸ ਸਾਲ ਦੀ ਸੀ ਨਾ ਪੰਜ-ਦਸ ਸਾਲ ਦੀ ਉਦੋਂ ਹੀ ਮੈਨੂੰ ਆਂਦੇ ਸੀ।
ਪੰਦਰਾਂ ਸਾਲ ਦੇ ਪੰਜ ਤੇ ਦਸ ਪੰਦਰਾਂ ਹੁੰਦਾ
ਹਾਂ ਹਾਂ, ਜਦੋਂ ਪੰਦਰਾਂ ਸਾਲ ਦੀ ਸੀ ਨਾ ਮੈਂ ਉਦੋਂ ਤੇ ਈ ਆਂਦੇ ਸੀ ਮੈਨੂੰ।
ਅੱਛਾ ਅੱਛਾ। ਠੀਕ ਐ, ਠੀਕ ਐ ਹੋਰ, ਹੋਰ।
ਕੁਛ ਨੀ, ਹੋਰ ਕੀ ਕੁਛ ਨਹੀਂ ਨੀ
ਕੁਛ ਨੀ, ਫਿਰ ਫੋਨ ਕਿਉਂ ਕੀਤਾ ਕੁਛ ਨੀ ਤੇ।
ਤੁਸੀਂ ਗੱਲ ਕਰਨੀ ਸੀ ਨਾ।
ਨਹੀਂ, ਮੈਨ ਤ ਨੀ ਆ ਰਹੀ ਸੀ ਯਾਦ ਆਪੇ ਫੋਨ ਕੀਤਾ ਤੁਸੀਂ, ਡਿਸਟਰਬ ਕੀਤਾ, ਮੈਂ ਤੇ ਚੱਲਿਆ ਸੀ ਬਾਰ ਸੈਰ ਕਰਨ।
ਅੱਛਾ, ਕੱਲ ਵਟਸਐਪ ਤੇ ਮੈਸੇਜ ਨੀ ਕੀਤਾ ਸੀ, ਕਿ ਰਾਤੀ ਫੋਨ ਕਰਨਾ, ਮੈਨੂੰ ਬੜੀ ਯਾਦ ਆ ਰਹੀ ਹੈ।
ਨਹੀਂ, ਮੈਂ ਤੇ ਨਹੀਂ ਕੀਤਾ ਸੀ।
ਝੂਠ ਘੱਟ ਬੋਲਿਆ ਕਰੋ, ਸ਼ਰਮ ਆਉਂਦੀ ਹੈ ਤੇ ਨਾ ਦੱਸੋ, ਝੂਠ ਤੇ ਨਾ, ਨਾ ਬੋਲੋ।
ਫੋਨ ਤੇ ਤੂੰ ਕਰ ਰਹੀ, ਮੈਂ ਥੋੜ੍ਹੀ ਕੀਤਾ। ਮੈਂ ਕਦੋਂ ਕਿਆ, ਸਕਰੀਨ ਸ਼ੋਟ ਭੇਜਣਾ, ਮੈਂ ਕਦੋਂ ਕਿਆ?
ਮੈਂ ਨੀ, ਨਹੀਂ ਮੈਂ ਕਿਉਂ ਭੇਜਾ? ਤੁਹਾਡੇ ਕੋਲ ਹੈ ਨੀ, ਤੁਹਾਡੇ ਫੋਨ 'ਚ ਹੈ ਨੀ। ਤੁਹਾਡੇ ਫੋਨ ਤੇ ਹੈ ਨੀ, ਤੁਹਾਡੇ ਫੋਨ, ਤੁਹਾਡੇ ਫ ਤੁਹਾਡੇ ਫੋਨ 'ਚ ਹੈ ਨੀ, ਹੈ ਤੇ ਹੈ ਤੁਹਾਡੇ ਫੋਨ 'ਚ ਫੋਟੋ।
ਨਹੀਂ ਐ, ਹੁੰਦੀ ਮੈਂ ਮੰਗਦਾ ਕਿਂੳ? ਹੁੰਦੀ ਮੰ ਮੰਗਦਾ ਕਿਉਂ? ਚਲੋ ਕੋਈ ਨੀ ਠੀਕ, ਮੈਂ ਜਾ ਰਿਹਾ ਮੈਂ ਸੈਰ ਕਰਨ, ਫੋਨ ਕੱਟ ਦੋ।
ਠੀਕ ਹੈ।
ਹਮ।
ਠੀਕ।